ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨੇ ਤੁਹਾਡੇ,
ਵਧੀਆ ਜੀ ਵਧੀਆ ਤੁਸੀਂ ਸੁਣਾਓ ਆਪਣੀ, ਬੜੇ ਦਿਨਾਂ ਬਾਅਦ ਯਾਦ ਕੀਤਾ ਅੱਜ
ਬਸ ਮੈਂ ਕਿਹਾ ਚੱਲ ਮੈਂ ਗੁਰਦੁਆਰੇ ਜਾਣਾ ਸੀ ਮੈਂ ਕਿਹਾ ਪੁੱਛਾਂ ਸੀ ਤੁਸੀਂ- ਚੁਪਹਿਰਿਆ ਕਰਦੇ ਸੀ ਉਹ ਉਹ ਕ ਕਿਸ ਤਰ੍ਹਾਂ ਕਰਦੇ ਨੇ, ਮੈਂ ਕਦੇ ਕੀਤਾ ਨੀ ਮਨ ਬੜਾ ਕਰਨ ਤੇ- ਸੁਣਿਆ ਵੀ ਕਈਆਂ ਦੇ ਮੂੰਹ ਦੇ ਵਿੱਚੋਂ ਚਪੈਰੇ ਚਪੈਰੇ ਕਰਨੇ ਪਿਆ।
ਮੈਂ ਸੁਣਿਆ ਸਹੀ ਗੱਲ ਦੱਸ- ਹਾਂ ਭੈਣ ਜੀ ਮੈਂ ਵੀ ਸੁਣਿਆ ਗੀ ਬਸ ਮੈਂ ਬਸ ਇਹ ਹੀ ਨੀ ਕਦੇ ਕੀਤਾ ਹੈਗਾ ਚੁਪਹਿਰੇ ਦਾ ਹੀ- ਹੋਰ ਤੇ ਹ ਜੇ ਮੈਂ ਆਪਣੇ ਸੁਖਮਨੀ ਸਾਹਿਬ ਦੇ ਪਾਠ ਆਪਣਾ ਡੇਲੀ ਵੈਸੇ ਹੀ ਕਰ ਲੈਂਦੀ ਹਾਂ ਵੈਸੇ ਵੀ ਜਿਹੜੇ ਪਾਠ ਪਿੱਛੇ ਚੱਲਦੇ ਪਏ ਸੀ ਚਾਲੀ ਦਿਨਾਂ ਦੇ ਉਹ ਵੀ ਕਰਦੀ ਸਾਂ ਪਰ ਫਿਰ ਚੁਪੈਰੀਆਂ ਦਾੱਸ ਤੇ ਸੰਡੇ ਨੂੰ ਹੀ ਹੁੰਦਾ ਨਾ ਇਹ ਮੇਰੇ ਇਹਲ ਪਤਾ ਵ ਕਿ ਸੰਡੇ ਨੂੰ ਹੀ ਕਰਦੇ ਨੇ ਲੋਕ-
ਸੰਡੇ ਨੂੰ ਖਾਲੀ ਹੁੰਦੇ ਨਾ ਲੋਕੀ ਸਾਰਾ ਦਿਨ ਹੁੰਦੇ ਨੇ ਜਾਂ ਤਾਂ ਕੰਮ ਨਿਪਟ- ਟਾਲੋ ਫੇਿਰ ਆਪਣਾ ਬੈਠ ਜਾਓ ਸਭ ਨੂੰ ਕਹਿ ਦਵੋ ਕਿ ਸਾਨੂੰ ਪਰੇਸ਼ਾਨ ਨਾ ਕਰਨਾ। ਤਾਂ ਹੀ ਬੈਠੋ ਲੇਕਿਨ ਕਹਿੰਦੇ ਨੇ ਵੀ ਖੁੱਲੇ ਕਰੋ ਵੀ, ਮੰਨੋ ਨਾ ਫ ਮੰਨੋ
ਹਾਂ ਸਹੀ ਗੱਲ ਹੈਏ ਜੀ ਉੱਪਰ ਉ- ਦਾ ਨਾਮ ਲੈਣਾ ਹੈ ਤੁਸੀਂ ਕੋਈ ਬੰਦਿਸ਼ ਥੋੜੀ ਕਰਨੀ ਹੈ ਬੰਦਿਸ਼ ਉਹ- ਗੁਰੂ ਵੀ ਸਾਡੇ ਆ ਹੀ ਕਹਿੰਦੇ ਨੇ ਪਹਿਲਾਂ ਤੁਸੀਂ ਆਪਣਾ ਗ੍ਰਸਤ ਜੀਵਨ ਗ੍ਰਸਤ ਵਿੱਚ ਅਗਰ ਅਸੀਂ ਰਹਿ ਰਹੇ ਵਾਂ- ਤੇ ਗ੍ਰਸਤ ਜੀਵਨ ਚ ਅਸੀਂ ਆਪਣੇ ਪਹਿਲੇ ਪਰਿਵਾਰ ਦਾ ਸਾਰਾ ਕੰਮ ਕਰੀਏ ਫੇਰ ਤੁਸੀਂ, ਸਾਡ ਮੇਰੇ ਵੱਲ ਵੇਖੋ, ਇਹ ਨੀ ਐ ਕਿ ਤੁਸੀਂ ਆਪਣੇ ਪਰਿਵਾਰ ਨਾਲ ਰੋਟੀ ਮੰਗਦਾ ਪਿਆ ਕੋਈ ਤੇ ਉਹ ਕਹਿੰਦੇ ਮੈਂ ਨੀ ਦੇ ਰਹੀ ਤੇ ਕਹਿੰਦੇ ਉਹ ਗ਼ਲਤ ਏ। ਤੁਸੀਂ ਪਹਿਲੇ ਆਪਣੇ ਪਰਿਵਾਰ ਨੂੰ, ਹਾਂਜੀ।
ਰੱਬ ਤੋਂ ਪਹਿਲੇ ਸਾਡਾ ਪਰਿਵਾਰ ਏ। ਸਾਨੂੰ ਪਹਿਲੇ ਆਪਣੇ ਪਰਿਵਾਰ ਦੇ ਬਾਰੇ ਸੋਚਣਾ ਚਾਹੀਦਾ ਫਿਰ ਬਾ ਹੈ ਤਾਂ ਬਾਬਾ ਜੀ ਵੀ ਲੇਕਿਨ ਹੁਣ ਬੱਚਿਆਂ ਨੂੰ ਅਸੀਂ ਭੁੱਖ ਖਾ ਰੱਖ ਕੇ, ਉਹ ਸਾਨੂੰ ਕੀ ਫਾਇਦਾ?
ਮੈਂ ਉਹੀ ਕਹਿ ਦੇ ਸਾਡੇ ਗੁਰੂ ਖੁਦ ਐ ਕਹਿੰਦੇ ਨੇ ਕਿ ਵਾਨੀ ਚਾ ਹੀ ਲਿਖਿਆ ਦਾ ਕਿ ਪਹਿਲੇ ਗ੍ਰਸਤ ਜੀਵਨ ਚ ਅਗਰ ਅਸੀਂ ਹੈਗੇ ਹਾਂ ਨਾ ਤੇ ਸਾਡਾ ਗ੍ਰਸਤ ਵੀ ਉਹ ਵੀ ਇੱਕ ਤਪ ਹੀ ਹੈਗਾ ਵੇ, ਪਹਿਲੇ ਉੱਥੇ ਆਪਣਾ ਕੰਮ ਸਮੇਟ ਲਈਏ, ਸਭ ਨੂੰ ਰੋਟੀ ਵਾਲਾ ਮੰਗਣ ਨੂੰ ਰੋਟੀ ਖਵਾ ਤੀ ਚਲੋ। ਆਪ ਵੀ ਵਿਹਲੇ ਹੋ ਗਏ ਆ, ਫੇਰ ਤੁਸੀ ਪ੍ਰਭੂ ਗੁਣ ਗਓ ਤੇ ਫੇਰ ਉਹ ਲੱਗਦਾ ਵੀ ਏ, ਉਹ ਪਾਠ ਲੱਗਦਾ ਵੀ ਏ। ਦੇਖੋ ਅਸੀਂ ਐਵੇਂ ਦੀ ਆਪਣਾ ਕੰਮ ਛੱਡ ਕੇ ਕੇ ਕਰਾਂਗੇ ਵੀ ਨਾ ਪਾਠ, ਸਾਡਾ ਪਾਠ ਚ ਮਨ ਨੀ ਲੱਗੇਗਾ।
ਉਹ ਤੇ ਹੈ ਏ, ਵਾਰ-ਵਾਰ ਉੱਠੀਏ ਵੀ ਮਨ ਵੀ ਨਾ ਲੱਗੇ ਸਾਡਾ।
ਉਈ ਨਾ ਫੇਰ ਅਸੀਂ ਉੱਧਰੋਂ ਵੀ ਗੱਲਾਂ ਸੁਣੀਏ, ਰੋਟੀ ਨੀ ਮਿਲਦੀ ਪਈ, ਬੱਚੇ ਵੀ ਕਲਪਨ ਉਹ ਵੀ ਸਾਨੂੰ ਅੰਦਰੋਂ ਖੁੰਦਸ ਖਾਣ ਸਾਡਾ ਫਿਰ ਕੀ ਪਾਠ ਕਰਨ ਦਾ ਕੋਈ ਫ਼ਾਇਦਾ ਹੀ ਨਈ ਏ।
ਮੈਂ ਵੀ ਨਾ ਸੋਚ ਆਵੇ, ਸੰਡੇ ਨੂੰ ਮੈਂ ਵੀ ਕਰਾਂ ਇੱਕ ਵਾਰ ਤਾਂ ਕਰਕੇ ਵੇਖਣਾ ਈ ਐ।
ਹਾਂ ਦੇਖੋ ਬਾਰਾਂ ਤੋਂ ਚਾਰ ਦਾ ਮੇਰੇ ਖਿਆਲ ਹੁੰਦਾ ਵੇ, ਸਾਰੇ ਕਹਿੰਦੇ ਪਏ ਨੇ ਸ਼ਾਇਦ ਆ ਹੀ ਹੁੰਦਾ ਏ ਟਾਈਮ ਬਾਰਾਂ
ਨਹੀਂ, ਮੇਰੇ ਹੁਣ ਭਾਬੀ ਹੈਗੇ ਹੈਗੇ ਨੇ ਉਹ ਵੀ ਮਤਲਬ ਸਵੇਰੇ ਕਰਦੇ ਸੀ। ਚਾਹ ਪਾਣੀ ਵਗੈਰਾ ਪੀ ਮਤਲਬ ਬੱਚੇ ਸੁੱਤੇ ਹੁੰਦੇ ਸੀ, ਚਾਹ ਪਾਣੀ ਪੀ ਕੇ ਕਹਿੰਦੀ ਹੁਣ ਫਰੀ ਹੈਗੀਆਂ ਕੋਈ ਨਾਸ਼ਤਾ ਮੰਗਣ ਵਾਲਾ ਨਹੀਂ ਐ। ਹਸਬੈਂਡ ਵੀ ਚਲੇ ਗਏ। ਆਪਣਾ ਕੰਮ ਕੁੁੰਮ ਤੇ ਫੇਰ ਇਹ ਪਿੱਛੋਂ ਕਰ ਲੈਂਦੇ ਸੀ, ਨਾਲ ਕਹਿੰਦੇ ਸੀ ਪ੍ਰਸ਼ਾਦ ਬਣਾਣਾ ਪੈਂਦਾ ਨਾ। ਪ੍ਰਸ਼ਾਹ ਹੀ ਬਣਾ ਕੇ ਰੱਖਣਾ ਪੈਂਦਾ ਐ, ਚਾਹੇ ਅੰਮ੍ਰਿਤ ਰੱਖ ਲਓ। ਪਾਣੀ ਰੱਖ ਲਓ, ਅੰਮ੍ਰਿਤ ਬਣ ਜਾਵੇਗਾ।
ਹਾਂਜੀ, ਕਾਹਦਾ ਸੁਖਮਨੀ ਸਾਹਿਬ ਜੀ ਦਾ ਕਰਦੇ ਨੇ ਪਾਠ ਕਾਹਦਾ ਕਰਦੇ ਨੇ।
ਇਹੀ ਨਈ ਪਤਾ ਮੈਨੂੰ ਕੀ ਕੀਤਾ ਤੇ ਮੈਂ ਤੁਹਾਨੂੰ ਫੋਨ ਕੀਤਾ ਚਲ ਪੁੱਛਾਂ ਸਹੀ ਮੈਂ ਸੁਣਿਆ ਪੰਜ ਜਪਜੀ ਸਾਹਿਬ ਦੇ ਹੁੰਦੇ ਨੇ।
ਅੱਛਾ।
ਅਤੇ ਸੁਖਮਨੀ ਸਾਹਿਬ ਦੇ ਕਿੰਨੇ ਹੁੰਦੇ ਨੇ ਇੱਕ ਸੁਖਮਨੀ ਸਾਹਿਬ ਦਾ ਹੁੰਦਾ ਐ, ਇੱਕ ਹੁੰਦਾ ਨਾ ਸੁਖਮਨੀ ਸਾਹਿਬ ਦਾ
ਆਹ ਇੱਕ ਹੀ ਹੋਏਗਾ ਕਿਉਂਕਿ ਉਹਨੂੰ ਤੇ ਟਾਈਮ ਲੱਗ ਜਾਂਦਾ ਨਾ ਪਾਠ ਨੂੰ ਤੇ
ਤੇ ਚੌਪਾਈ ਸਾਹਿਬ ਹੁੰਦਾ। ਨਾਲੇ ਪੰਜ ਦੱਸ ਹੁੰਦੇ ਚੌਪਈ ਸਾਹਿਬ ਕਿੰਨੀਆਂ ਹੁੰਦੀਆਂ, ਐਵੀ ਮੈਨੂੰ ਪਤਾ ਨੀ ਨਾ ਯਾਂ ਕਿਸੇ ਹੋਰ ਕੋਲ ਪਤਾ ਕਰੀਏ ਨਾ। ਮਨ ਬੜਾ ਕਰਦਾ ਵੀ ਮੈਂ ਵੀ ਕਰਾਂ।
ਹਾਂ ਜੇ ਤੁਹਾਡਾ ਮਨ ਕਰਦਾ, ਤੁਹਾਨੂੰ ਕਰਨਾ ਚਾਹੀਦਾ ਫੇਰ ਕੀ ਏ ਤੇ ਅੱਛੀ ਗੱਲ ਐ‌।
ਜਾਂ ਤਾਂ ਮੋਬਾਇਲ ਚ, ਮੋਬਾਇਲ ਚ ਸਰਚ ਕਰਕੇ ਵੇਖੀਏ ਕਿਹੜੇ-ਕਿਹੜੇ ਸ ਚਪਹਿਰੇ ਦੇ ਹੁੰਦੇ ਨੇ।
ਹਾਂਜੀ, ਘਰ ਅੱਜ-ਕੱਲ ਸਭ ਕੁਝ ਦੱਸਦੇ ਨੇ ਫੋਨ ਵੀ ਪਰ ਨਹੀਂ ਅਗਰ ਕੋਈ ਤੁਹਾਡਾ ਕਰਦਾ ਤੁਹਾਨੂੰ ਕਿਸੇ ਨੇ। ਜਾਂਣਦੇ ਹੋ ਤੁਸੀਂ ਕਿਸੇ ਨੂੰ ਕਰਦੇ ਨੇ ਹੋ, ਤੁਸੀਂ ਉਹਨਾਂ ਨਾਲ ਗੱਲ ਕਰ ਲਓ, ਤੁਹਾਨੂੰ ਜ਼ਿਆਦਾ ਅੱਛੀ ਤਰ੍ਹਾਂ ਪਤਾ ਚੱਲ ਜਾਏਗਾ‌। ਮੈਂ ਵੀ ਵੈਸੇ ਸੁਣਿਆ ਹੀ ਐ ਪਰ ਮੈਂ ਤਾਂ ਸਹੀ ਦੱਸਾਂ ਨਾ ਮੇਰਾ ਛੋਟਾ ਛੋਟਾ ਪੋਤਰਾ ਹੈਗਾ ਆ ਹੁਣ। ਤੇ ਮੇਰੇ ਕੋਲ਼ ਹਜੇ ਦੁਪਹਿਰ ਦੇ ਟਾਈਮ ਤੇ ਮੇਰੇ ਕੋਲ ਟਾਈਮ ਹੀ ਨੀ ਮਿਲ ਪਾਂਦਾ ਹੈਗਾ। ਸਵੇਰੇ ਪਰ ਮੈਂ ਐਂਵੇਂ ਕਿ ਸਵੇਰੇ ਮੈਂ ਪੰਜ ਬਾਣੀਆਂ ਦਾ ਪਾਠ ਕਰਕੇ ਹੀ ਭਾਵੇ ਮੈਨੂੰ ਬਾਰਾਂ ਨਾ ਵੱਜ ਜਾਣ। ਮੈਂ ਨ੍ਹਾਉਣਾ ਵੀ ਪਹਿਲੇ, ਮੈਂ ਪਹਿਲੇ ਆਪਣਾ ਸਾਰਾ ਕੰਮ ਕਰ ਲੈਣਾ ਕੱਪੜੇ ਵੀ ਧੋ ਲੈਣੇ ਨੇ। ਸਫਾਈਆਂ ਵਾਲੀ ਮੈਂ ਲਗਾਈ ਦੀ ਸੀ ਤੇ ਹੁਣ ਉਹ ਲੱਗੀ ਨੀ ਹੋਈ ਹੁਣ, ਉਹ ਆਂਦੀ ਨੀ ਪਈ। ਛੁੱਟੀ ਤੇ ਦੋ ਤਿੰਨ ਮਹੀਨੇ ਹੋ ਗਏ। ਤੇ ਫੇਰ ਮੈਂ ਨਾ ਫੇਰ ਨਾ ਨਾਲ ਮਸ਼ੀਨ ਲਗਾ ਲੈਂਣੀ ਆ ਕੱਪੜੇ ਧੋਣ ਦੀ। ਨਾਲ ਝਾੜੂ ਲਗਾ ਲੈਂਣੀ, ਹਾਂ ਮੈਂ। ਪੰਜ ਬਾਣੀਆਂ ਕਰ ਲੈਣੀਆਂ, ਮੈਨੂੰ ਅੱਧਾ ਘੰਟਾ ਲੱਗਦਾ ਹੈਗਾ।
ਅੱਧਾ ਘੰਟਾ।
ਹਾਂ ਮਤਲਬ ਪੰਜ ਬਾਣੀਆਂ 'ਚ ਤਾਂ ਇਹ ਆ ਜਾਂਦਾ ਨਾ ਜਪੁਜੀ ਸਾਹਿਬ ਹੋ ਗਿਆ। ਜਾਪ ਸਾਹਿਬ ਹੋ ਗਿਆ ਹੈ।
ਹਾਂਜੀ।
ਸੁਖਮਨੀ ਸਾਹਿਬ ਹੋ ਗਿਆ, ਸਵਈਏ ਹੋ ਗਏ, ਆਨੰਦ ਸਾਹਿਬ ਦਾ ਪਾਠ ਹੋ ਗਿਆ ਪੂਰਾ ਵੱਡਾ ਵਾਲਾ। ਮੈਂ ਮੈਂ ਹਰ ਰੋਜ਼ ਮੇਰਾ ਨੇਮ ਹੈ ਭੈਣ ਜੀ ਮੈਂ ਰੋਟੀ ਤਾਂ ਹੀ ਖਾਣੀ ਹੈ। ਜੋਤ ਜਗਾ ਕੇ। ਤੇ ਆਪ ਪੰਜ ਬਾਣੀਆਂ ਦਾ ਪਾਠ ਕਰਕੇ ਫੇਰ ਮੈਂ ਨਾਸ਼ਤਾ ਕਰਨਾ ਤੇ ਨਾਲ ਚਾਹ। ਭਾਵੇਂ ਮੈਨੂੰ ਬਾਰਾਂ ਵੱਜ ਜਾਣ।
ਉਹੀ ਨਾ ਹੁਣ ਤੁਹਾਨੂੰ ਟਾਈਮ ਮਿਲ ਜਾਂਦਾ ਤੁਹਾਡੇ ਬੱਚੇ ਹੁਣ। ਉਹ ਮਤਲਬ ਸਕੂਲ ਜਾਂਦੇ ਨੇ ਹੁਣ ਸਾਡੇ ਬੱਚੇ ਨੇ ਸਕੂਲ ਜਾਣਾ ਹੈ।
ਹਾਂਜੀ ਉਹ ਤੇ ਹੈਗੀ ਇਹ ਤੇ ਗੱਲ ਹੈ।
ਮੈਂ ਤੇ ਖਾਲੀ ਜਪੁਜੀ ਸਾਹਿਬ ਦਾ ਪਾਠ ਕਰਨੀ ਹਾਂ ਤੇ ਨਾ ਚਲਦੇ ਫਿਰਦੇ ਜੰਝ ਹੁਣ ਰਸੋਈ 'ਚ ਹੈਗੀਆਂ। ਕਮਰੇ 'ਚ ਅਗਰ ਕੱਪੜੇ ਪ੍ਰੈੱਸ ਕਰ ਰਹੀ ਹਾਂ। ਅਤੇ ਪੰਜ ਬਾਣੀਆਂ ਦਾ ਪਾਠ ਨਿਤਨੇਮ ਆਪਣਾ ਲਗਾ ਲਉ ਅਤੇ ਸੁਣਦੇ ਰਹੋ।
ਹਾਂ ਇੱਕੋ ਇੱਕੋਂ ਗੱਲ ਹੈ ਜੀ ਦੇਖੋ ਬਾਣੀ ਸਰਵਣ ਕਰਨੀ ਹੈ ਤੁਸੀਂ।
ਹਾਂਜੀ ਹਾਂਜੀ ਨਹੀਂ ਤਾਂ ਫਿਰ ਅਗਰ ਬੱਚੇ ਹੁਣ ਸਕੂਲ 'ਚ ਨੇ। ਟੀ ਵੀ ਖਾਲੀ ਹੈ ਤੇ ਟੀਵੀ ਤੇ ਲਗਾ ਲਿਆ ਤੇ ਰਸੋਈ 'ਚ ਆਵਾਜ਼ ਆਉਂਦੀ ਰਹਿੰਦੀ ਹੈ। ਅਗਰ ਬੱਚੇ ਸਹੁਰਰੇ ਨੇ ਅਗਰ ਨਹੀਂ ਗਏ ਸਕੂਲ ਤਾਂ ਰਸੋਈ 'ਚ ਵੀ ਮੋਬਾਈਲ ਲਗਾਇਆ ਅਤੇ ਨਿੱਤ ਨੇ ਆਪਣਾ ਚਲਾ ਲਿਆ
ਹਾਂਜੀ ਹਾਂਜੀ ਸਹੀ ਹੋ ਰਿਹਾ ਵੀ ਸੁੱਤੀ ਪਿਆ ਵੀ ਹੁੰਦਾ ਜੀ ਘਰ ਦਾ ਕੰਮ ਜਰੂਰੀ ਵੀ ਹਾਂਜੀ ਹਾਂਜੀ ਕੰਮ ਦਾ ਘਰ ਦਾ ਕੰਮ ਵੀ ਨਾਲ ਹੋ ਜਾਂਦਾ ਚਲੋ ਉਹ ਵੀ ਹੋ ਜਾਂਦਾ ਹੈ ਤੇ ਆਈਏ ਪਰ ਆਪਣੇ ਦੇਖੋ ਖਾਲ ਸਾਹਿਬ ਦੇ ਆਪਣੇ ਆਪਣੇ ਘਰ ਦਾ ਹਿਸਾਬ ਹੈਗਾ ਆਪਣੇ ਘਰ ਦੇ ਹਿਸਾਬ ਨਾਲ ਦੇ ਦੇਖੋ ਸਾਨੂੰ ਲੇਡੀਜ਼ ਨੂੰ ਤਾਂ ਚੱਲਣਾ ਹੀ ਪੈਂਦਾ ਅਸੀਂ ਤੇ ਹੁਣ ਆਪਣਾ ਟਾਈਮ ਟੇਬਲ ਹੁਣ ਆਪਣੇ ਘਰ ਦੇ ਹਿਸਾਬ ਨਾਲ ਹੀ ਬਣਾ ਸਕਦੇ ਹਾਂ ਆਪਣਾ ਸ਼ਡਿਊਲ ਜਿਹੜਾ ਦਿੰਦਾ ਸਾਨੂੰ ਆਪਣੇ ਆਪ ਵੀ ਦੇਖਣਾ ਪੈਂਦਾ ਕਿ ਅਸੀਂ ਕਿਹੜੀ ਚੀਜ਼ ਨੂੰ ਕਿਸ ਟਾਈਮ ਕਿਹੜਾ ਟੈਮ ਦੇ ਸਕਦੇ ਹਾਂ। ਫਿਰ ਉਸ ਹਿਸਾਬ ਨਾਲ ਹੀ ਸਾਨੂੰ ਚੱਲਣਾ
ਮੈਂ ਆਪ ਜਦੋਂ ਚੱਲਦੇ ਫਿਰਦੇ ਹੁਣ ਸੁਖਮਨੀ ਸਾਹਿਬ ਦਾ ਮੈਂ ਦੁਪਹਿਰੇ ਲਗਾ ਲੈਂਦੀ ਹਾਂ। ਬੱਚੇ ਨਹੀਂ ਹੁੰਦੇ ਨਹੀਂ ਸਵੇਰੇ ਅਗਰ ਲਗਾ ਲਿਆ ਲਗਾ ਲਿਆ। ਸੁਖਮਨੀ ਸਾਹਿਬ ਦਾ ਦੇਖੋ ਗੁਟਕਾ ਲੈ ਕੇ ਬੜਾ ਘੱਟ ਹੀ ਆ ਦੋ ਦੋ ਅਸ਼ਟਪਦੀ ਕਰ ਲਈ। ਨਹੀਂ ਤਾਂ ਹੁਣ ਚੱਲਦੇ ਫਿਰਦੇ ਨਾ ਚੱਲਦਾ ਰਹਿੰਦਾ ਨਾਲ ਅਸੀਂ ਕੰਨਾਂ 'ਚ ਆਵਾਜ਼ ਜਾਂਦੀ ਨਾਲ ਮੈਂ ਵੀ ਬੋਲਦੀ ਰਹਿੰਦੀ ਹਾਂ।
ਹਾਂ ਨਹੀਂ ਸਹੀ ਹੋਰ ਕੀ ਹੈ ਐਵੀਂ। ਮੈਂ ਤਾਂ ਖੁੱਦ ਸਾਡੇ ਘਰ ਹੈਗਾ ਰਿਕੋਡਰ ਮੇਰੀ ਸੱਸ ਹੈਗੇ ਸੀ ਨਾ ਜਦੋਂ। ਉਹ ਨਾ ਰੋਜ਼ ਕਹਿੰਦੇ ਹੁੰਦੇ ਸੀ। ਮੇਰੇ ਹਸਬੈਂਡ ਮੈਨੂੰ ਪਾਠ ਦੀ ਕੈਸਟ ਲਿਆ ਦੇ ਪਾਠ ਦੀ ਕੈਸਟ ਲਿਆ ਦੇ। ਫੇਰ ਇਹ ਗਏ ਸੀ ਨਾ ਤੇ ਇਹਨਾਂ ਨੇ ਲਿਆਤੀ ਸੀ ਹੁਣ ਮੇਰੀ। ਸੱਸ ਤੇ ਚਲੀ ਗਈ ਹੈ ਹੋ ਗਏ ਨੇ ਦੋ ਸਾਲ ਹੋ ਗਏ ਨੇ। ਚਲੀ ਗਈ ਹੈ। ਉਦੋਂ ਦਾ ਹੀ ਨਾ ਮੈਂ ਤੇ ਸਵੇਰੇ ਉੱਠਣੀ ਆ ਨਾ। ਪਹਿਲੇ ਹਿਸਾਬ ਨਾਲ ਪਹਿਲੇ ਉੱਠਣੀ ਆ ਤੇ ਮੈਂ ਉਸ ਹਿਸਾਬ ਨਾਲ ਪਹਿਲੇ ਉਹ ਕੈਸਟ ਚਲਾ ਦਿੰਦੀ ਹਾਂ। ਹਰ ਰੋਜ਼ ਮੇਰਾ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਵਾ ਉਹਦੇ ਚ ਇੱਕ ਡੇਢ ਘੰਟਾ ਪਾਠ ਚੱਲਦਾ ਹੈ ਉਹ ਫੇਰ ਉਸ ਤੋਂ ਬਾਅਦ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਦਾ ਚੱਲਦਾ ਰਹਿੰਦਾ ਮੇਰਾ ਰੋਜ਼ ਰੋਜ਼ ਦਾ ਨੇਮ ਹੈ ਮੈਂ ਸਵੇਰੇ ਉੱਠਣੀ ਆ ਪਹਿਲੇ ਫੇਰ ਫਰੈਸ਼ ਹੋ ਕੇਨੂੰ ਮੈਂ ਫੇਿਰ ਉਹ ਕੈਸਟ ਚਲਾ ਦੇਣੀ ਆਾਂ ਮੈਂ ਕਹਿੰਨੀ ਹਾਂ ਚਲੋ ਇਸ ਵਾਰੀ ਇਸੇ ਕਰਕੇ ਘਰ ਚ ਚਲੋ ਵਾਹਿਗੁਰੂ ਦਾ ਨਾਮ ਵੀ
ਉਹੀ ਬੱਚੇ ਵੀ ਅੱਜ ਕੱਲ੍ਹ ਜਪਦੇ ਕੱਟ ਨੇ ਨਾ ਜ ਬੱਚੇ ਵੱਡੇ ਹੋ ਗਏ ਨੇ ਆਪਣੀ ਮਰਜ਼ੀ ਦੇ ਉੱਠਣਾ ਮੈਂ ਕਿਹਾੁਣ ਬੱਚੇ ਸੁੱਤੇ ਹੋਏ ਨੇ ਮੈਂਰ ਲਗਾਏ ਨੇ ਹੁਣ ਬੱਚੇ ਦੇ ਕੰਨਨਾ ਚਿਰ ਤੇ ਆਵਾਜ਼ ਜਾ ਰਹੀ ਹੈ ਨਾ ਥੋੜੀ ਥੜੀ
ਹਾਂ ਨਹੀਂ ਸਹੀ ਹੈ ਠੀਕ ਹੈ ਮੈਂ ਤੇ ਖੁਦ ਲਗਾਉਂਦੀ ਹਾਂ ਮੈਂ ਤੇ ਰੋਜ਼ ਦਾ ਮੇਰਾ ਨੇਮ ਹੈ ਜੀ ਹੈ ਮੈਂ ਸਵੇਰੇ ਉੱਠ ਕੇ ਆਪਣੀ ਕੈਸਟ ਚਲਾ ਦਿੰਦੀ ਆ
ਬੱਚੇ ਤੇ ਕਹਿੰਦੇ, ਹਾਂਜੀ, ਬੱਚੇ ਤੇ ਕਹਿੰਦੇ ਨੇ ਮੰਮੀ ਨੀਂਦ ਖ਼ਰਾਬ ਕਰਦੇ ਪਏਓ। ਮੈਂ ਕੇਆ ਕੋਈ ਗੱਲ ਨਈ, ਆਵਾਜ਼ ਕਾਟ ਈ ਏ, ਅੱਛੀ ਗੱਲ ਏ।
ਹਾਂ ਨਈ ਉਹੀ ਤੇ ਬੱਚਿਆਂ ਦਾ ਤੇ ਅਜੇ ਇਟਰਸਟ, ਬੱਚਿਆਂ ਦਾ ਇਸ ਵੱਲ ਧਿਆਨ ਨੀ ਨਾ ਹੁੰਦਾ। ਬੱਚੇ ਹਜੇ ਛੋਟੀ ਉਮਰ ਨੇ, ਉਹਨਾਂ ਦਾ ਧਿਆਨ ਹੋਰ ਕਈ ਪਾਸੇ ਹੁੰਦਾ। ਸਾਡੇ ਵਰਗੇਆਂ ਨੂੰ ਹੁੰਦਾ, ਕਿ ਚਲੋ ਵਾਹਿਗੁਰੂ ਦਾ ਨਾਮ ਹੀ ਨਾਲ ਹੋ ਜਾਏ।
ਉਹ ਤੇ ਹੈ ਈ ਏ, ਹੁਣ ਗੁਰਦੁਵਾਰਾ ਵੀ ਛੋ ਟੁੱਟ ਗਿਆ ਸਾਡਾ, ਸਕੂਲ ਜਾਂਦੇ ਆ, ਹੁਣ ਰੁ ਰੂਟੀਨ ਉਹ ਵੀ ਟੁੱਟ ਗਿਆ ਏ।
ਹਾਂਜੀ ਕਾਰ ਦੀਆਂ ਜਿੰਮੇਦਾਰੀਆਂ ਨੇ, ਜਿੰਨੀ ਦੇਰ ਘਰ ਦੀਆਂ ਜਿੰਮੇਦਾਰੀਆਂ ਨੇ ਨਾ, ਉਨੀ ਦੇਰ ਬੰਦਾ ਫੇਰ ਉਸ ਸਾਬ ਨਾਲ ਚੱਲਣਾ ਪੈਂਦਾ ਏ। ਕੋਈ ਗੱਲ ਨੀ ਜੇਹੜਾ ਟੈਮ ਮਿਲੇ ਤੁਆਨੂੰ, ਉਸ ਟੈਮ ਸਿਮਰਨ ਕਰ ਲੋ, ਇੱਕੋ ਈ ਗੱਲ ਹੈ ਜੀ।
ਮੈਂ ਹੁਣ ਸੋਚਿਆ ਸ਼ਾਮੀ ਜਾਇਆ ਕਰਾਂ, ਸ਼ਾਮੀ ਜੰਜ ਬਜਾ ਮ ਮੱਥਾ ਟੇਕ ਆਓ, ਦੋ ਮਿੰਟ ਲੱਗਣੇ, ਮੱਥਾ ਟੇਕ ਕੇ ਆ ਜਾਓ।
ਹਾਂ ਕੋਈ ਗੱਲ ਨੀ, ਸ਼ਾਮੀ ਦਾ ਬਣਾ ਲੋ ਨੇਮ, ਬੜੀ ਅੱਛੀ ਗੱਲ ਏ। ਹੁਣ ਮੈਂ ਐਵੇਂ ਈ ਕਰਨੀ ਆ, ਮੇਰੇ ਕੋਲ ਹੁਣ ਸਵੇਰੇ ਨਈ ਜਾਇਆ ਜਾਂ ਦਾ, ਮੈਂ ਸਹਿਜ ਪਾਠ ਸ਼ੁਰੂ ਲਾਉਣੀ ਆ ਨਾ, ਇੱਕ ਖਤਮ ਹੁੰਦਾ, ਦੂਜਰਾ ਅੱਗੇ ਸ਼ੁਰੂ ਕਰ ਦੇਣੀ ਆ। ਤੇ ਮੈਂ ਸ਼ਾਮੀ ਚਲੀ ਜਾਂਣੀ ਆ। ਗਰਮੀਆਂ ਇੱਚ ਤੇ ਸ਼ਾਮੀ ਚਲੀ ਜਾਣੀ ਆ, ਸਰਦੀਆਂ ਇੱਚ ਮੈਂ ਸਵੇਰੇ ਨਾਸ਼ਤਾ ਕਰਕੇ ਨਾਸ਼ਤਾ ਹੋ ਜਾਂਦਾ ਨਾ, ਸਾਢੇ ਦਸ ਗਿਆਰਾਂ ਵਜੇ ਤੱਕ। ਤੇ ਮੈਂ ਸਰਦੀਆਂ ਇੱਚ ਤੇ ਬਾਰਾਂ ਵਜੇ ਤੱਕ ਵੀ ਚਲੀ ਜਾਣੀ ਆ, ਗੁਰਦੁਵਾਰੇ ਆਪਣਾ ਸਹਿਜ ਪਾਠ ਕਰਨ।
ਉਹ ਸਾਡੇ ਕੋਲ ਨਈ ਜਾਇਆ ਜਾਂਦਾ, ਕਿਉਂਕਿ ਨਾ ਸਾਡਾ ਰੋਟੀ ਦਾ ਟੈਮ ਹੋ ਜਾਂਦਾ ਨਾ।
ਹਾਂਜੀ-ਹਾਂਜੀ ਤੁਆਡਾ ਸਿਸਟਮ ਹੋਰ ਏ ਰਾ, ਓਈ ਨਾ ਪਹਿਲੇ ਤੁਸੀ ਤੇ ਕਾਰ ਦੇਖਣਾ ਜੀ ਬਿਲੁ
ਹਾਂ ਰੋਟੀ ਖਾਣ ਆਦੇ, ਨਾਸ਼ਤਾ ਜਿੰਜ ਰਾਤੀ ਗਏ, ਦਿਨੇ ਆਣਾ, ਰਾਤੀ ਓ ਉੱਥੇ ਸੋਨਾ ਫੈਕਟਰੀ। ਤੇ ਦਿਨੇ ਆਣਾ, ਫੇਰ ਨਾਸ਼ਤਾ ਦਿੱਤਾ, ਨਾਲ ਈ ਸਾਨੂੰ ਦੁਪਹਿਰ ਦੀ ਰੋਟੀ ਬਣਾਉਣੀ ਪੈਂਦੀ ਏ।
ਹਾਂਜੀ-ਹਾਂਜੀ, ਨਈ ਜੀ ਸਹੀ ਏ, ਬਸ ਪਹਿਲੇ ਦੇਖੋ ਪਹਿਲੇ ਘਰ ਦੀ ਜਿੰਮੇਦਾਰੀਆਂ ਪਹਿਲੇ ਏ ਜੀ।
ਹਾਂਜੀ, ਕਦੀ ਬਾਰਾਂ ਵ ਜਾਂਦੇ ਨੇ, ਕਦੀ ਇੱਕ ਵੱਜ ਜਾਂਦਾ ਏ, ਕਦੇ ਡੇਢ ਵੱਜ ਜਾਂਦਾ, ਫਿਰ ਅਸੀ ਉਸ ਤੋਂ ਪਹਿਲੇ ਨਾ, ਬਾਰ ਜਾ ਈ ਨਈ ਸਕਦੇ ਕਿ ਤੇ, ਕੋਈ ਕੰਮ ਨੀ ਅਸੀਂ ਕਰਦੇ, ਜਦੋਂ ਸਾਡੇ ਕਾਰ ਬੈਠੇ ਨੇ, ਤਾਂ ਤੀਕਨ।
ਕ ਵੀ ਜਾਵਾਂਗੇ, ਏਹ ਵੀ ਤੇ ਐਵੇ ਨਾ, ਸ਼ਰੀਰ ਥੋੜਾ ਆਰਾਮ ਵੀ ਤੇ ਚੁੰਦਾ ਹੈ ਨਾ। ਬਸ ਏਹ ਦਿੱਕਤ ਹੋ ਜਾਣਦੀ। ਕੋਈ ਨੀ, ਤੁਸੀਂ ਸ਼ਾਮੀ ਚੱਲ ਜਾਇਆ ਕਰੋ ਸ਼ਾਮੀ, ਤੁਸੀਂ ਤਾਨੂੰ ਤੇ ਐਕਟਿਵਾ ਵੀ ਆਉਂਦੀ ਹੈ ਚਲਾਣੀ।
ਬਣਾ ਲੋ ਤੁਸੀਂ ਵੀ ਪ੍ਰੋਗਰਾਮ, ਇਕੱਠੇ ਚੱਲਿਆ ਕਰਾਂਗੇ, ਆ ਜੇਆ ਕਰੋ ਸ਼ਾਮੀ। ਇਸੇ ਬਾਨੇ, ਤੁਸੀਂ ਵੀ ਚਲੇ ਜਾਇਆ ਕਰੋ।
ਹਾਂ ਕੋਈ ਨੀ, ਉਹ ਤੇ ਕੋਈ ਗੱਲ ਨੀ, ਬਸ ਏਹ ਹੋ ਜਾਂਦਾ ਨਾ, ਜਿਹੜਾ ਜੇ ਕਿਸੀ ਦਾ ਸਾਥ ਅਸੀਂ ਵੇਖਣੇ ਆ ਨਾ ਤੇ ਕੀ, ਕਈ ਵਾਰੀ ਮੈਨੂੰ ਕੰਮ ਪੈ ਜੇ, ਤੁਸੀਂ ਨਾ ਜਾ ਪਾਓ, ਫੇਰ ਐ ਹੋ ਜਾਂਦਾ ਜੇ। ਜੇ ਤੁਸੀਂ ਸ਼ੁਰੂ ਕਰੋਗੇ ਨਾ, ਤੁਸੀਂ ਆਪਣਾ, ਆਪਣਾ ਕਰੋ, ਕੋਈ ਗੱਲ ਨਈ। ਮੇਰਾ, ਮੈਂ ਵੇਖੋ ਮੈਂ ਤੇ ਹੁਣ ਕਦੀ ਜਾ ਪਾਉਂਣੀ ਆ, ਕਿਸੇ ਵੇਲੇ ਨਈ ਜਾ ਪਾਉਂਦੀ, ਕਿਸੇ ਦਿਨ ਚਲੀ ਜਾਣੀ ਆ। ਕਾਕਾ ਛੋਟਾ ਏ ਨਾ। ਘਰ ਫੇਰ ਕਿਸੇ ਵੇਲੇ ਉਹਨੂੰ, ਗਈ ਹੋਏ ਕਿਧਰੇ, ਉਹਨੂੰ ਵੇਖਣਾ ਪੈਂਦਾ ਏ। ਏਹ, ਅਗਰ ਤੁਸ ਤੇ ਤੁਆਨੂੰ ਤੇ ਐਕਟਿਵਾ ਆਉਂਦੀ ਏ, ਤੁਆਨੂੰ ਤੇ ਕੋਈ ਦਿੱਕਤ ਈ ਨੀ। ਤੁਸੀ ਜਾ ਜਾਓ ਸਗੋਂ, ਮੈਂ ਤੇ ਕੇਹਣੀ ਆ, ਮੈਂ ਦੇਖੋ ਏਹ ਨੀ ਚਾਹੁੰਦੀ ਕਿ ਮੇਰੇ ਪਿੱਛੇ ਕਿਸੇ ਦੂਸਰੇ ਦਾ ਵੀ
ਹੈ ਵੀ, ਕਰਨੀ ਆ ਫੇਰ, ਅੱਜ ਤੋਂ ਈ ਸ਼ੁਰੂ ਕਰਾਂਗੀ ਫੇਰ ਮੈਂ ਜਾਣਾ। ਕੰਮ ਕੁੰਜ ਕਰਕੇ ਵੇਅਲੇ ਹੋ ਕੇ ਮਤਲਬ, ਦਾਲ ਦੂਲ ਬਣਾ ਲਈ, ਆਟਾ ਗੁੰਨ ਗਏ ਰਾਤ ਦਾ, ਤੇ ਮੱਥਾ ਟੇਕ ਆਓ, ਤਾਂ ਤੇ ਕੋਈ ਘਰ ਹੁੰਦਾ ਵੀ ਨੀ, ਬੱਚੇ ਜਿੰਮ ਜਾ
ਸ਼ਾਮ ਵੇਲੇ, ਕੀਰਤਨ ਵੀ ਹੁੰਦਾ ਹੋਏਗਾ, ਗੁਰਦੁਆਰੇ ਚ
ਕੀਰਤਨ ਹੁੰਦਾ ਏ, ਕੀਰਤਨ ਵੀ ਹੁੰਦਾ ਹੈਂ ਸ਼ਾਮੀ, ਪਤਾ ਨੀ ਹੁਣ ਪੋਗ ਕਿਨੇ? ਕਿੰਨਾ ਟਾਈਮ ਹੋ ਗਿਆ ਐ ਸਵੇਰੇ ਜਾਂਦੀ ਸੀ, ਕਦੀ ਸ਼ਾਮੀ ਫੜ ਲੈਂਨੀ ਆ, ਕਦੇ ਸਵੇਰੇ।
ਚਲੋ ਜੀ ਚ, ਚਲੋ ਜੀ ਚਲੋ ਠੀਕ ਜਿਵੇਂ ਤੁਹਾਨੂੰ ਠੀਕ ਲੱਗੇ, ਅੱਛਾ ਜੀ ਫੇਰ, ਸਤਿ ਸ੍ਰੀ ਅਕਾਲ।